ਹਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਹਾਂਜੀ।
ਹੋਰ ਮੈਂ ਹਾਂਜੀ ਮੈਂ ਵੀ ਵਧੀਆ, ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਬੈਠੇ ਸੀ ਕੰਮ ਨਿਪਟਾ ਕੇ।
ਅੱਛਾ ਅੱਛਾ। ਠੀਕ ਮੈਂ ਕਿਹਾ ਵਿਹਲੇ ਹੋਵੋ ਤੇ ਮੈਂ ਤੁਹਾਨੂੰ ਕੁਛ ਪੁੱਛਣਾ ਸੀ।
ਹਾਂਜੀ ਪੁੱਛੋ।
ਹਾਂਜੀ ਮੈਂ ਨਾ ਜਦੋ ਅਸੀਂ ਲਾਸਟ ਟਾਈਮ ਤੁਹਾਡੇ ਘਰ ਵਿਜ਼ਿਟ ਕੀ ਸੀ ਨਾ ਤੇ ਤੁਸੀਂ ਡਿਨਰ ਤੇ ਚਿਕਨ ਬੜਾ ਸਵਾਦ ਬਣਾਇਆ ਸੀ ਮਸਾਲੇ ਚਿਕਨ ਸੀ ਨਾ ਤੇ ਮੈਨੂੰ ਹੁਣ ਉਸਦੀ ਰੈਸਿਪੀ ਵੀ ਪਤਾ ਕਰਨੀ ਸੀ ਤੇ ਮੈਂ ਕਿਹਾ ਮੈਂ ਤੁਹਾਨੂੰ ਕਾਲ ਕਰਕੇ, ਪੁੱਛਾ ਅੱਜ ਸਾਡੇ ਘਰ ਨਾ ਗੈਸਟ ਆਣੇ ਨੇ, ਤੇ ਮੈਂ ਕਿਹਾ ਚਲੋ ਰੋਟੀ ਨਾਲ ਤੇ ੳਹੀ ਚਿਕ ਚਿਕਨ ਬਣਾ ਲਾ। ਤੇ ਤੁਸੀਂ ਮੈਨੂੰ ਦੱਸੋਗੇ, ਹਾਂਜੀ ਇੱਕ ਮਿੰਟ ਮੈਂ ਨਾ ਪੈਨ ਕਾਪੀ ਲੈਲਾ,
ਹਾਂਜੀ-ਹਾਂਜੀ,
ਹਾਂਜੀ, ਹਾਂਜੀ ਮੈਂ ਲੈ ਲਿਆ ਪੈਨ ਕਾ
ਹਾਂਜੀ-ਹਾਂਜੀ ਐਵੇਂ ਹੁਣ ਚਿਕਨ ਐ। ਅਸੀਂ ਦੋ ਕਿਲੋ ਚਿਕਨ ਲੈਂਨੇ ਹਾਂ ਨਾ,
ਹਾਂਜੀ-ਹਾਂਜੀ,
ਤੇ ਦੋ ਕਿਲੋ ਚਿਕਨ ਵਿੱਚ ਅਸੀਂ ਕਮ ਸੇ ਕਮ ਅੱਧਾ ਕਿਲੋ ਪਿਆਜ਼,
ਠੀਕ ਹੈ ਹਾਂਜੀ ਠੀਕ ਹੈ। ਹਾਂਜੀ, ਠੀਕ ਹੈ।
ਅਦਰਕ, ਮਿਰਚਾਂ
ਹਾਂਜੀ,
ਕੁਆਂਟਿਟੀ ਦੇ ਹਿਸਾਬ ਨਾਲ ਹੀ,
ਹਾਂਜੀ, ਇਹ ਸਭ ਦੀ ਕੋ ਅਦਰਕ, ਔਰ ਲੱਸ ਹੁਣ ਕਿੰਨੇ ਕੁਆਂਟਿਟੀ ਮਤਲਬ,
ਹਾਂ-ਹਾਂ ਜੇ ਅੱਧਾ ਕਿੱਲੋ, ਪਿਆਜ ਹੋਣ, ਤੇ, ਦੋ ਗੱਢੀਆਂ ਲੱਸਣ ਦੀਆਂ,
ਠੀਕ,
ਹੈਨਾ ਥੋੜ੍ਹੀ ਜਿਹੀ ਅਦਰਕ ਤੇ ਮਿਰ ਆਪਣੇ ਟੇਸਟ ਦੇ ਹਿਸਾਬ ਨਾਲ ਪਾਲੋ ਤੁਸੀਂ,
ਠੀਕ ਏ ਅਸੀਂ ਮਤਲਬ ਥੋੜਾ ਸਾ ਸਪਾਈਸੀ, ਪਸੰ
ਹਾਂ ਤੇ ਥੋੜ੍ਹੀ ਜਿਆਦਾ ਕਰ ਲੈਣਾ ਤੇ ਦੂਸਰਾ ਅਸੀਂ ਬਣਾ ਮਤਲਬ ਬਣਾ ਕੇ ਬਾਅਦ ਚ ਫਰਾਈ ਫਰੂਈ ਕਰਕੇ ਤੇ ਮੈਂ ਸਲੋਅ ਤੇ ਰੱਖ ਦਿੰਨੀ ਹਾਂ।
ਅੱਛਾ ਮਤਲਬ ਕਿੱਦਾਂ ਕੀ ਪਲਾ, ਚਿਕਨ ਫਰਾਈ ਕਰਦੇ ਹੋ।
ਨਹੀਂ ਪਹਿਲੇ ਮਸਾਲਾ ਫਰਾਈ ਕਰ ਲੈਂਦੇ ਆ, ਮਤਲਬ ਪਹਿਲੇ ਪਿਆ ਪਹਿਲੇ ਪਿਆਜ ਫਰਾਈ ਕੀ ਮਸਾਲਾ ਵਗੈਰਾ, ਪਿਆਜ਼, ਲਸਨ,
ਪਿਆਜ਼ ਨੂੰ ਪਹਿਲਾਂ
ਹਾਂ ਪਿਆਜ ਨੂੰ ਭੁੰਨ ਕੇ, ਲਸਣ ਨੂੰ ਵਿੱਚ ਪਾ ਕੇ ਤੇ ਉਹ ਵੀ ਭੁੰਨ ਲੈਨੇ ਨਾਲ ਈ ਹੈਨਾ ਫੇਰ ਹਲਦੀ ਮਿਰਚ ਗਰਮ ਮਸਾਲਾ ਲੂਣ ਨਮਕ ਤੇ ਐਹ ਲ ਸੁੱਕਾ ਧਨਿਯਾ
ਅੱਛਾ ਤੁਸੀਂ ਟਮਾਟਰ ਪਾਂਦੇ ਯੇ?
ਹਾਂ ਮੈਂ ਟਮਾਟਰ ਵੀ ਪਾਨੀ ਆਂ, ਜ਼ਿਆਦਾ ਨੀ ਇੱਕ ਦੋ-ਦੋ ਟਮਾਟਰ ਪਾਨੀ ਆਂ। ਤੇ ਐਹ ਸਾਰਾ ਕੁਛ ਭੁੰਨ ਕੇ ਨਾ, ਤੇ ਜੇ ਅਗਰ ਤੁਸੀਂ ਦਹੀਂ ਪਾਣੀ ਨਾ ਦਹੀਂ ਮਸਾਲੇ ਵਿੱਚ ਹੀ ਦਹੀਂ ਪਾ ਲੈਣਾ। ਦਹੀਂ ਮਸਾਲੇ ਚ ਪਾ ਲੈਣਾ। ਤੇ ਉਹਨੂੰ ਨਾ ਹਿਲਾਂਦੇ ਰਹਿਣਾ। ਤੇ ਉਹਨੂੰ ਹਿਲਾਣਾ ਐ ਇਸ ਕਰਕੇ ਵੇ, ਕਿਉਂਕਿ ਉਹ ਪਾਣੀ ਨਾ ਛੱਡ ਜੇ। ਮਸਾਲੇ ਦੇ ਵਿੱਚ, ਹਨਾ। ਤੇ ਅੱਛੀ ਤਰੀਕੇ ਨਾਲ ਮਿਕਸ ਹੋ ਜਏਗਾ ਨਾ ਫੇਰ ਮੀਟ ਪਾਣਾ ਐ ਤੁਸੀਂ, ਚਿਕਨ ਪਾਣਾ ਉਹਦੇ ਵਿੱਚ।
ਠੀਕ ਐ ਠੀਕ ਐ ਠੀਕ ਐ, ਹਾਂਜੀ।
ਕਨ‌ ਨੂੰ ਤੁਸੀਂ ਕਮ ਸੇ ਕਮ, ਧੋ ਕੇ ਸਾਫ਼ ਕਰਕੇ ਚਿਕਨ ਨੂੰ ਫਰਾਈ ਕਰ ਲਓ, ਉਹਦੇ ਬਾਅਦ ਪੰਦਰਾਂ ਮਿੰਟ ਤੱਕ ਉੱਤੇ ਰੱਖਣਾ ਐ। ਵਿੱਚ ਮਤਲਬ ਕੜਾ ਆਪਣੀ ਕੜਛੀ ਮਾਰਦੇ ਰਹਿੰਣਾ ਐ ਵਿੱਚ।
ਅੱਛਾ ਠੀਕ ਐ ਠੀਕ ਆ, ਹਾਂਜੀ ਠੀਕ ਐ ਠੀਕ ਐ।
ਤੁਸੀਂ ਵੇਖਣਾ ਥੋੜਾ ਠੀਕ ਹੋ ਜੇਗਾ, ਮਤਲਬ ਥੋੜਾ ਬਹੁਤ ਤਾ ਗਲ ਈ ਜਾਏਗਾ। ਹੈਨਾ, ਫਿਰ ਸਲੋਅ ਕਰਕੇ ਨਾ ਗੈਂਸ ਨੂੰ ਰੱਖਦੇ ਦੇਨਾ ਐ।
ਅੱਛਾ ਤੁਸੀਂ ਕੜਾਹੀ ਚ ਪਕਾਂਦੇ ਓ ਨਾ, ਕੁੱਕਰ ਚ ਤੇ ਨੀ ਨਾ। ਅੱਛਾ ਠੀਕ ਐ ਠੀਕ ਐ।
ਨਾ ਜਦੋਂ ਫਰਾਈ ਹੋ ਜਏਗਾ, ਵਧੀਆ ਕਰਕੇ। ਤੇਲ ਵਗੈਰ ਰਾ ਛੱਡ ਦਿੰਦਾ ਮਸਾਲਾ ਵਧੀਆ ਹੋ ਜਾਂਦੈਂ।
ਹਾਂਜੀ-ਹਾਂਜੀ।
ਗਰਮ ਮਸਾਲਾ ਪਾ ਲਓ ਤੇ ਅਪਨਾ ਬ-ਅ ਸਰਵ ਕਰਲੋ।
ਠੀਕ ਐ ਠੀਕ ਐ। ਤੇ ਨਾਲ, ਮਤਲਬ ਕੀ ਓਹ ਤੁਸੀਂ ਉਹ ਵੀ ਰਾਈਸ ਬਣਾਏ ਸੀ, ਉਹ ਬੜੇ ਸਵਾਦ ਬਣਾਏ ਸੀ। ਮਤਲਬ ਕੀ ਕੀ ਕਲਰ ਵਗੈਰਾ ਪਾਇਆ ਸੀ ਰਾਈਸ ਚ, ਕੀ ਕੀਤਾ ਸੀ ਤੁਸੀਂ?
ਨਹੀਂ ਕਲਰ ਤੇ ਨਹੀ ਪਾਇਆ ਸੀ ਮੈਂ ਸਾਦੇ ਹੀ ਬਣਾਏ ਸੀ ਥੋੜ੍ਹਾ ਨਮਕ ਵਗੈਰਾ ਪਾ ਕੇ ਨਾ
ਅੱਛਾ ਅੱਛਾ ਠੀਕ ਹੈ ਗਾਰਨਿਸ਼ਿੰਗ ਤੁਸੀਂ ਬਹੁਤ ਅੱਛੀ ਕੀਤੀ ਦੇ ਸੀ ਚਿਕਨ ਦੀ ਵੀ ਤੇ ਉਤੋਂ ਕਰੀਮ ਪਾਈ ਸੀਗੀ ਚਿਕਨ ਚ ਤੁਸੀਂ ਬੜਾ ਕਰੀਮੀ ਟੈਕਸਚਰ ਆ ਰਿਹਾ ਸੀ ਓਦਾ
ਹਾਂ ਤੇ ਥੋੜ੍ਹੀ ਬਹੁਤ ਪਾ ਲੈਂਦੇ ਹਾਂ ਜੇ ਅਗਰ ਮਨ ਕਰੇ ਤਾਂ ਪਾ ਲੋ ਸਵਾਦ
ਅੱਛਾ ਠੀਕ ਹੈ ਅਗਰ ਮੇਰੇ ਕੋਲ ਜਿੱਦਾਂ ਕੇ ਅ ਮਤਲਬ ਓਨ ਦਾ ਸਪੋਟ ਸਾਡੇ ਕੋਲ ਜਿੱਦਾਂ ਕਰੀਮ ਨੀ ਤੇ ਮਲਾਈ ਵਗੈਰਾ
ਹਾਂ ਮਿਲਾਈ ਨੂੰ ਫ ਫੈਟ ਕੇ ਨਾ ਥੋੜ੍ਹੀ ਮਿਲਾਈ ਫੈਟ ਲਓ ਤੁਸੀਂ ਹਨਾ ਤੇ ਫੈਟ ਕੇ ਆਪਣੇ ਉੱਪਰ ਉਬਾਲੋ ਉਹਦਾ ਟੇਸਟ ਆ ਜਾਏਗਾ ਕਰੀਮ ਦਾ
ਹਾਂਜੀ ਤੇ ਫੇਰ ਉਹ ਕੀ ਕਹਿੰਦੇ ਨੇ ਮਿਲਾਈ ਮਿੱਠਾਪਨ ਤਾ ਨੀ
ਨਾ ਨਾ ਮਿੱਠਾ ਕਿਉਂ ਕਰੀਮ ਦਾ ਹੀ ਆਏਗਾ ਸਵਾਦ ਟੇਸਟ ਤਾਂ ਵੈਸੇ ਹੀ ਆਏਗਾ ਕਿਉਂਕਿਡਾ ਜਿਹੜਾ ਚਿਕਨ ਥੋੜਾ ਤਿੱਖਾ ਹੋਏਗਾ ਹਨਾ ਤੇ ਕਰੀਮ ਨਾਲ ਥੋੜਾ ਟੇਸਟ ਹੈ ਚੇਂਜ ਹੋ ਜਾਏਗਾ ਉਹਦਾ
ਠੀਕ
ਦੋਨੋ ਹੀ ਟੇਸਟ ਆ ਜਾਣਗੇ
ਹਾਂਜੀ ਉਹੀ ਮੈਂ ਕਿਹਾ ਲਾਸਟ ਟਾਈਮ ਅਸੀਂ ਗਏ ਬਹੁਤ ਹੀ ਸਵਾਦ ਲੱਗਿਆ ਸੀ ਇਹਨਾਂ ਨੇ ਤੇ ਅ ਮਤਲਬ ਬਿਨਾ ਸ਼ਰਮਾਏ ਦੋ ਤਿੰਨ ਕੋੋਲੀਆਂਂ ਖਾ ਲਿਆ ਸੀ ਕਹਿੰਦੇ ਤੁਸੀਂ ਖਾਇਆ ਮੈਂ ਬਣਾਉਣਾ ਚਿਕਨ ਮੈਂ ਕਿਹਾ ਠੀਕ ਹੈ ਚਲੋ ਕੋਈ ਨੀ ਮੈਂ ਅੱਜ ਓਹੀ ਬਣਾਉਂਦੀ ਹਾਂ ਚਿਕਨ ਕੁਛ ਨਹੀਂ ਮੈਂ ਕਿਵੇਂ ਬਣਾਇਆ ਸੀ ਵੈਸੇ ਜਿਆਦਾ ਉਹ ਨਹੀਂ ਹੈ ਸਿਮ ਪਲੀ ਹੈ
ਹਾਂ ਜ਼ਿਆਦਾ ਤੇ ਨਹੀਂ ਹਾਂ ਜ਼ਿਆਦਾ ਵਾਰੀ ਨਹੀਂ ਹੈਗਾ ਹਾਂ
ਕਿ ਸ਼ਾਇਦ ਥੋੜਾ ਸਾਟੱਫ ਲੱਗ ਰਿਹਾ ਸੀ ਮੈਨੂੰ ਬਣਾਉਣਾ
ਨਹੀਂ ਟਫ ਨਹੀਂ ਹੈ ਬਹੁਤ ਈਜ਼ੀ ਹੈ ਹੁਣ ਇਥੇ ਸਾਡੇ ਜਿਹੜੇ ਗੇਸਟ ਵਗੈਰਾ ਆਂਦੇ ਜ਼ਿਆਦਾਤਰ ਇਹੀ ਖਾਂਦੇ ਨੇ ਮਸਾਲੇ ਵਾਲਾ ਚਿਕਨ
ਅੱਛਾ ਅੱਛਾ ਉਹ ਅੱਜ ਕੱਲ ਆ ਹਾਂਜੀ ਮੈਂ ਜ਼ਿਆਦਾਤਰ ਕਈਆਂ ਦਾ ਘਰ ਜਾਂਦੇ ਹੋ ਵਾਈਟ ਚਿਕਨ ਸਰਵ ਕਰਦੇ ਨੇ ਤੇ ਮੈਂ ਕਿਹਾ ਹਾਂਜੀ ਤੇ ਥੋੜਾ ਸ ਉਹ ਥੋੜਾ ਫਿੱਕਾ ਜਿਹਾ ਲੱਗਦਾ ਹੈ ਤੇ ਸਾਨੂੰ ਥੋੜਾ ਸਪਾਈਸੀ ਪਸੰਦ
ਅੱਛਾ ਲੱਗਦਾ ਹੈ ਉਹ ਤੇ ਥੋੜਾ ਅਜੀਬ ਜਿਹਾ ਲੱਗਦਾ ਹੈ ਖਾਣੇ 'ਲਈ ਚ ਸਾਡੇ ਨੀ ਪਸੰਦ ਕਰਦੇ ਹਾਂ
ਹਾਂਜੀ ਹਾਂਜੀ ਹਾਂਜੀ ਓਹੀ ਤੇ ਮੈਂ ਕਿਹਾ ਚਲੋ ਅੱਜ ਮੈਂ ਆਹ ਵਾਲਾ ਚਿਕਨ ਪੁੱਛਦੀ ਹਾਂ ਤੇ ਉਹ ਉਹਨਾਂ ਦੇ ਘਰ ਉਹ ਵੀ ਕਹਿ ਰਹੇ ਸੀ ਕਹਿੰਦੇ ਥੋੜਾ ਸ ਸਪਾਈਸੀ ਬਣਾਣਾ ਚ ਮੈਂ ਕਿਹਾ ਚਲੋ ਕੋਈ ਨੀ ਮੈਂ ਉਹੀ ਬਣਾਂਦੀ ਜਾਂ ਫਿਰ ਵਾਈਟ ਚਿਕਨ ਮੈਂ ਵੀ ਬਣਾਉਦਾ ਬੋਰ ਹੋ ਗਏ ਸੀ ਤੇ ਮੈਂ ਕਿਹਾ ਚਲੋ ਅੱਜ ਕੁਛਥੋੜਾ ਡਿਫਰੈਂਟ ਹੋ ਜਾਏਗਾ ਨਾਲੇ ਥੋੜਾ ਅੱਛਾ ਵੀ ਲ ਹੇਗਾ ਸੇਮ ਟੇਸਟ ਖਾ ਰਹੇ
ਹਮ ਤੇ ਜ਼ਿਆਦਾ ਟੇਸਟ ਥੋੜਾ ਹੋਰ ਟੇਸਟ ਕਰਨਾ ਹੈ ਤੇ ਉਹਦੇ ਵਿੱਚ ਨਾ ਅਸੀਂ ਕਾਲੀ ਮਿਰਚਾਂ ਲੈ ਕੇ ਨਾ ਕੁੱਟ ਲੈਂਦੇ ਆਂ ਬਰੀਕ ਕਰਕੇ ਨਾ ਉੱਪਰੋਂ ਦੀ ਪਾ ਲੈਂਦੇ ਹਾਂ ਗਰਮ ਮਸਾਲਾ ਪਾ ਕੇ ਉੱਤੋਂ ਕਰ ਕਾਲੀਆਂ ਮਿਰਚਾਂ ਕੁੱਟ ਕੇ ਪਾ ਲੈਂਦੇ ਹਾਂ ਤੇ ਉਹ ਕਾਲੀ ਮਿਰਚਾਂ ਦੇ ਨਾਲ ਨਾ ਹੋਰ ਜ਼ਿਆਦਾ ਵਧੀਆ ਜਾਂਦਾ ਹੈ
ਅੱਛਾ ਅੱਛਾ ਤੇ ਉੱਤੋਂ ਗਾਰਨੀਸ਼ਿੰਗ ਕਰਨੀ ਹੋਏ ਤਾਂ ਆਪਣੀ ਕਰੀਮ ਪਾਲੋ ਬਟਰ ਪਾਾਲੋ ਜਾਂ ਧਨੀਆ ਪਾਾਲੋ ਕੱਟ ਕੇ ਹਾਂਜੀ ਹਾਂਜੀ ਹਾਂਜੀ ਓਹੀ ਓਹੀ ਤੇ ਨਹੀਂ ਕੋਈ ਨੀ ਮੈਂ ਫੇਰ ਤੇ ਹੁਣ ਮੈਂ ਬਣਾ ਕੇ ਮਤਲਬ ਕਿ ਵੇਖਦੀ ਆ ਅੱਛਾ ਕੁੱਛ ਮਤਲਬ ਕਿ ਚਿਕਨ ਨੂੰ ਪਹਿਲੇ ਉਹ ਤੇ ਨੀ ਕਰਨਾ ਨਾ ਮੈਰੀਨੇਟ ਮੁਰੀਨੇਟ
ਨਾ ਨਾ ਮੈਂ ਤੇ ਇਵੇਂ ਬਣਾ ਲੈਂਦੀ ਹਾਂ ਸਾਫ਼ ਕਰਕੇ ਧੋ ਕੇ ਸਾਫ਼ ਕਰਕੇ ਵਧੀਆ ਕਰਕੇ
ਅੱਛਾ ਠੀਕ ਠੀਕ ਉਹੀ ਹਾਂਜੀ ਠੀਕ ਹੈ ਠੀਕ ਕੋਈ ਨੀ ਮੈਂ ਅੱਜ ਬਣਾ ਕੇ ਵੇਖਦੀ ਹ ਮੈਂ ਤੁਹਾਨੂੰ ਦੱਸ ਦੱਸਾਂਗੀ ਕਿ ਮਤਲਬ ਕਿੱਦਾਂ ਕੁੂ ਬਣਿਆ ਏ ਤੇ ਬਾਕੀ ਕੋਈ ਹੈਲਪ ਦੀ ਨੀਡ ਹੋਏਗੀ ਨਾ ਤੇ ਮੈਂ ਫੇਰ ਤੁਹਾਨੂੰ ਫੋਨ ਕਰਾਂਗੀ ਹਨਾ ਵੈਸੇ ਮੈਂ ਸਭ ਲਿਖ ਲਿਆ ਮੈਨੂੰ ਲੋੜ ਨੀ ਪਏਗੀ ਹਾਂਜੀ ਤੇ ਹੋਰ ਹੋਰ ਮੈਨੂੰ ਥੋੜਾ ਕਨਫਿਊਜ ਹੋਣੀ ਸੀ ਮੈਂ ਥੋੜਾ ਮਤਬ ਸਵੀਟਸ ਚ ਕੀ ਰੱਖਾ ਮਤਲਬ ਕਿ
ਸਵੀਟਸ ਵਿੱਚ ਆਈਸ ਕਰ੍ਰੀਮ ਆਈਸ ਕਰ੍ਰੀਮ ਯਾਂ ਕੋਈ
ਕੋਈ ਸ਼ੇਕ ਸ਼ੂਕ ਬਣਾ ਲਾ ਯਾ
ਹਾਂ ਮੈਂਗੋ ਸ਼ੇਕ ਬਣਾ ਲੋ
ਮੈਂਗੋ ਸ਼ੇਕ ਅੱਛਾ ਤੇ ਉਹ ਵੈਸੇ ਤੁਸੀਂ ਕਿੱਦਾਂ ਬਣਾਉਦੇ ਮੈਂਗੋ ਸ਼ੇਕ
ਮੈਂਗੋ ਸ਼ੇਕ ਮੈਂ ਦੁੱਧ ਚ ਹੀ ਬਣਾਉਦੀ ਹਾਂ ਦੁੱਧ ਨੂੰ ਹਾਂ ਅੱਧੇ ਲੀਟਰ ਦੁੱਧ ਚ ਅੰਬ ਫੈਟ ਕੇ ਅੰਬ ਨੂੰ ਮਤਲਬ ਕਿ ਮਿਕਸੀ ਵਿੱਚ ਗ੍ਰਾਇੰਡ ਕਰਕੇ ਕੇ ਤੇ ਆਪਣਾ ਡਰਾਈ ਫਰੂਟ ਵਗੈਰਾ ਪਾ ਕੇ ਤੇ ਉਤੋਂ ਹਾਂ ਤੇ ਉਹ ਹਾਂ ਤੇ ਨਾਰੀਅਲ ਵਗੈਰਾ ਤੇ ਚੈਰੀ ਵਗੈਰਾ ਪਾ ਕੇ
ਹਾਂਜੀ ਠੀਕ ਹੈ ਠੀਕ ਹੈ ਹਾਂਜੀ ਅ ਅੱਛਾ ਤੇ ਨਾਰੀਅਲ ਮਤਲਬ ਕੀ ਕੱਦੂਕਸ
ਨਹੀਂ ਨਹੀਂ ਮੈਂ ਬੁਰਾਦਾ ਲਿਆਦੀ ਹਾਂ ਨਾ ਬਰਾਦਾ ਆਉਂਦਾ ਹੈ ਨਾ ਜਿਹੜਾ ਬਜ਼ਾਰੋਂ
ਅੱਛਾ ਅੱਛਾ
ਹਾਂ ਤੇ ਉਹ ਉਹਦੇ ਚ ਪਾ ਲੋ ਆਪਣਾ ਸਵਾਦ ਟੇਸਟ ਆਉਂਦਾ ਹੈ ਡਰਾਈ ਫਰੂਟ ਵਗੈਰਾ ਪਾ ਕੇ ਹਾਂ
ਤੇ ਆਈਸ ਕਰ੍ਰੀਮ ਪਾਲੋ ਤੇ ਜਰਾ ਸ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਹੋ ਜਾਏਗਾ ਹਾਂ ਫਿਰ ਇਹ ਅੱਛਾ ਇੱਕ ਤੇ ਘਰ ਦੀ ਘਰ ਦੀ ਚੀਜ਼ ਰਹੀਗੀ ਆਈਸ ਕਰ੍ਰੀਮ ਵੀ ਖਾ -ਖਾ ਕੇ ਕਿਨੂੰ ਕਿਓ ਹੀ ਬਸ, ਮੈਂ ਕਿਹਾ ਥੋੜਾ ਸ ਅਲੱਗ ਕਰਾ। ਡਿਜ਼ਰਟ ਬਣਾਵਾ।
ਘਰ ਵੀ ਜਮਾ ਸਕਦੇ ਹੋ ਤੁਸੀਂ
ਅੱਛਾ ਘਰ ਵੀ ਬਣਾਉ
ਹਾਂ, ਮੈਂ ਬਣਾਉਾਨੀ ਹਾਂ ਮੈਂ ਦੋ ਕਿਤਨੀ ਵਾਰ ਬਣਾ ਲਈ ਬੱਚਿਆਂ ਨੂੰ ਮੈਂ ਘਰੋ ਬਣਾ ਕੇ
ਅੱਛਾ, ਤੇ ਆਈਸ ਕਰ੍ਰੀਮ ਵੀ ਦੱਸੋ ਮੈਨੂੰ ਫਿਰ
ਆਈਸ ਕਰ੍ਰੀਮ ਦਾ ਕੀ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਅੱਧਾ ਲੀਟਰ ਦੁੱਧ ਲੈ ਲਾਈਏ ਇੱਕ ਲੀਟਰ ਦੁੱਧ ਲੈ ਲਓ। ਹਨਾ ਦੁੱਧ ਨੂੰ ਕਾਾਲ ਕੇ ਖੂਬ ਵਧੀਆ ਗਾੜਾ ਕਰ ਲੋ ਦੁੱਧ ਨੂੰ ਅਤੇ ਉਹਦੇ ਵਿੱਚ ਤੁਸੀਂ ਮਿਲਕ ਪਾਊਡਰ ਪਾ ਲਓ ਥੋੜਾ ਜਿਹਾ ਮਿਲਕ ਪਾਊਡਰ ਨਾ ਵਿੱਚ ਹੀ ਆਪਣਾ, ਦੁੱਧ, ਦੁੱਧ ਨਾਲ ਹੀ ਆਪਣਾ ਫੈਟ ਲਓ, ਹਨਾ। ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜੇ ਵੀ ਡਰਾਈ ਫਰੂਟ ਵਗੈਰਾ ਪਾਣੇ ਨੇ ਉਹ ਪਾ ਲੋ ਉਹਦੇ ਵਿੱਚ ਹਨਾ, ਠੰਡਾ ਕਰਕੇ ਆਪਣਾ ਤੇ ਆਪਣਾ ਫ ਫ੍ਰੀਜਰ ਵਿੱਚ ਰੱਖ ਦੋ। ਕਿਸੇ ਵੀ ਬਾਊਲ ਚ ਪਾ ਕੇ, ਜਾਂ ਫੇਿਰ ਜਿਹੜੇ ਉਹ ਆਂ ਆਈਸ ਕੀਮ ਮੋੜ ਜਿਹੜੇ ਆਉਂਦੇ ਨੇ ਨਾ, ਹਾਂ ਤੇ ਉਹ ਉਹਨਾਂ ਦੇ ਵਿੱਚ ਪਾ ਕੇ ਤੇ ਬੀ ਜ਼ਾਰੀ ਰੱਖ ਦੋ। ਬਿਲਕੁਲ ਕਰੀਮ ਵਰਗੀ ਜੰਮੇਗੀ ਤੁਹਾਡੀ ਜਿਵੇ ਬਾਰ ਮਾਰਕੀਟ ਦੀ ਆਈਸਕ੍ਰੀਮ ਆਉਂਦੀ ਨਾ, ਹਾਂ। ਹਾ ਜੰਮਦੀ ਬਿਲਕੁਲ
ਅੱਛਾ, ਚਲੋ, ਅੱਜ ਮੈਂ ਸੋਚ ਰਿਹੀ ਮੈਂਗੋ ਸ਼ੀਕ ਕਰ ਵੀ ਆਈਸਕੀਮ ਬਣ ਕੇ ਪਾਵਾਂ ਤੇ ਇੱਕ ਰਿਜਲਟ ਵੀ ਪਤਾ ਲੱਗ ਜਾਏਗਾ ਉਹ ਬਣਾਣੇ ਦਾ ਤਰੀਕਾ ਵੀ ਮੈਨੂੰ ਪਤਾ ਲੱਗ ਜਾਏਗਾ। ਤੇ ਮੈਂ ਸੋ ਤੁਸੀਂ ਤੇ ਬਹੁਤ ਸ਼ਮਲਾ ਬਣਾ ਲੈਂਦੇ ਉਹ ਮਤਲਬ, ਹਮ -ਹਮ ਹਾਂ, ਨੀ ਅੱਛੀ ਗੱਲ ਹੈ ਬਾਹਰ ਵੀ ਨਾ ਅਜ ਪਤਾ ਸ ਚੀਜ਼ਾਂ ਚ ਮਿਲਾਵਟ, ਆਈਸ ਕਰੀਮ। ਹਾਂਜੀ, ਆਈਸ ਕਰ੍ਰੀਮ ਵੀ ਪਹਿਲੇ ਵ ਕਰਨੀ ਰਹੀ। ਹਾਂਜੀ।
ਸਕਰੀ ਦੀ ਬਾਰ ਸਹੀ ਨੀ ਮਿਲਦੀ ਉਹ ਬੱਚਿਆਂ ਵਾਸਤੇ ਖਰਾਬ,
ਬਹੁਤ ਆਮ ਪੁਲਣ, ਹਾਂਜੀ, ਉਹੀ ਤੇ ਮੈਨੂੰ ਆਪ ਮੈਂ ਕਿ ਚਲੋ ਅਗਰ ਪਸੰਦ ਆ ਗਈ, ਨਾ ਬੱਚਿਆਂ ਨੂੰ ਮੈਂ ਤੇ ਸਿਰਫ ਘਰ
ਬਹੁਤ ਪਸੰਦ ਆਏਗੀ ਬਹੁਤ ਜ਼ਿਆਦਾ,
ਅੱਛ ਅੱਛਾ ਕੋਈ ਨੀ ਅੱਛਾ ਹੋਇਆ। ਤੁਸੀਂ ਮੈਨੂੰ ਦੱਸਤਾ ਨਾ ਤੇ ਹੁਣ ਕੀ ਮੈਂ ਬਣਾ ਕੇ ਵੇਖ ਵੇਖਾਗਾ। ਅਗਰ ਪਸੰਦ ਆ ਐਨੋ ਫਿਰ ਮੈਂ ਇਹੀ ਹੀ ਬਣਾ ਐ ਹਾਂਜੀ, ਚਲੋ ਕੋਈ ਨੀ ਹਾਂਜੀ-ਹਾਂਜੀ ਉਹੀ ਚਲੋ ਹੁਣ, ਤੇ ਚਲੋ ਤੁਸੀਂ ਮੈਨੂੰ ਦੱਸਦਾ ਮੈਂ ਹੁਣ ਸਭ ਬਣਾ ਕੇ ਤੇ ਫੇਰ ਮੈਂ ਤੁਹਾਨੂੰ ਕਰਦੀ ਆ। ਕੋਲ ਦੁਬਾਲਾ ਹਨਾ ਠੀਕ ਐ। ਓਕੇ ਜੀ ਸਤਿ ਸ਼੍ਰੀ ਅਕਾਲ ਹਾਂਜੀ, ਬਾਏ ਹਾਂਜੀ,
ਬਾਏ,